ਹੈਲੋ, ਸਸ ਸ਼੍ਰੀ ਕਾਲ ਜੀ, ਹੋਰ ਹਾਂਜੀ, ਤੁਸੀਂ ਸੁਣਾਓ ਤੁਸੀਂ ਠੀਕ ਓ ਘਰੇ ਸਭ ਵਧੀਆ? ਬੱਚੇ, ਹਸਬੈਂਡ, ਫੈਮਲੀ, ਸਭ ਵਧੀਆ?
ਸਭ ਵਧੀਆ ਜੀ, ਤੁਹਾਡੇ ਠੀਕ ਨੇ ਸਾਰੇ? ਵਧੀਆ ਜੀ ਵਧੀਆ। ਨਾ ਜੀ ਨਾ, ਸੱਚਖੰਡ ਜਾਣਾ ਹਜ਼ੂਰ ਸਾਹਿਬ ਬਸ ਟਿਕਟਾਂ ਕਰਾਣੀਆਂ ਜੇ ਅਗਲੇ ਮਹੀਨੇ ਟਿਕਟਾਂ ਹੋਣੀਆਂ ਹਰ ਸਾਲ ਜਾਈਦਾ ਹੁੰਦਾ ਨਾ ਜੀ।
ਅੱਛਾ-ਅੱਛਾ ਹਾਂਜੀ-ਹਾਂਜੀ।
ਤੇ ਆਹ ਪੰਜ ਟਿਕਟਾਂ ਹੋਣੀਆਂ ਅਗਲੇ ਮਹੀਨੇ ਦੀ, ਬਸ ਜੀ। ਸੀਟਾਂ ਹੁਣ ਮਿਲ ਜਾਣ ਵਾਹਿਗੁਰੂ ਦੀ ਦੇਣ ਹੈ ਵੇਖੋ ਜੀ ਵਾਹਿਗੁਰੂ ਬੁਲਾਣਗੇ ਤਾਂ ਆਪੇ ਚੱਲ ਜਾਗੇ। ਨਹੀਂ ਤੇ ਇੱਥੇ ਹੀ ਬਹਿ ਜਾਂਗੇ ਫਿਰ
ਕਹਿੰਦੇ ਨੇ ਗੁਰੂ ਸਾਹਿਬ ਸਭ ਨੂੰ ਕਹਿੰਦੇ ਆਪਾਂ ਇੱਕ ਕਦਮ ਰੱਖਾਂਗੇ ਨਾ ਤੇ ਗੁਰੂ ਸਾਹਿਬ ਸੌ ਕਦਮ, ਅੱਗੇ ਲੈ ਕੇ ਜਾਂਦੇ ਨੇ ਬਾਂਹ ਫੜ ਜਾਂਦੇ ਨੇ ਸਾਡੀ, ਆਪਾਂ ਕਢੀ ਸੀ ਘਰੋ ਬਾਹਰ ਕਦਮ
ਹਾਂਜੀ ਹਾਂਜੀ, ਮੰਨ ਨਹੀਂ ਹੋਏਗਾ ਨਾ ਤੇ ਤੱਤਕਾਲ ਕਰਾਵਾਂਗੇ ਜੀ ਹਰ ਸਾਲ ਐਵੇਂ ਹੀ ਹੁੰਦਾ ਜੀ ਕਦੀ ਕਦੇ ਨਾ ਮਿਸ ਹੋ ਜਾਂਦੀ ਹੈ ਵੇ। ਕਿੰਨੇ ਚ ਮਿਲਦੀ ਹੈ ਫ਼ਿਰ ਦੇਖੋ ਜੀ ਨਿਆਣੇ ਨਾਲ ਨੇ ਦੇਖੋ ਆਪਾਂ ਸਫ਼ਰ ਕਰ ਲਾਂਗੇ ਛੱਤੀ ਘੰਟੇ ਦਾ ਬਸ, ਨਿਆਣੇ ਨੀ ਕਰਦੇ ਨਾ ਨਿਆਣੇ ਕਿਵੇਂ ਸੈਣ ਕਰਨਗੇ, ਫਿਰ ਕੋਈ ਅੱਜ ਕੱਲ ਤੁਹਾਨੂੰ ਪਤਾ ਆਪਣੀ ਜਗ੍ਹਾ ਵੀ ਨੀ ਦੇ ਕੇ ਰਾਜੀ ਹੁੰਦਾ ਚੱਲ ਬੰਦਾ ਥੋੜਾ ਅਡਜਸਟਮੈਂਟ ਕਰ ਲੇ ਲੈ ਬੈਠਣ ਦੇ ਦੇ।
ਅੱਜ ਕੱਲ ਕੋਈ ਨੀ ਕਰਦੇ ਨਾ ਸਾਹਿਣ ਤੁਹਾਨੂੰ ਪਤਾ ਅਗਲੇ ਕਹਿਣਗੇ ਕਿਉ ਆਪ ਕਰਾ ਕੇ ਆਏਆ ਜੀ ਸਾਡੀ ਬੁਕਿੰਗ ਹੋਈ ਪੀ ਐ।
ਹਾਂਜੀ ਇਹ ਤੇ ਹੈ ਹੀ ਆ। ਹੂ ਹੁਣ ਤਾਂ ਕਹਿੰਦੇ ਕੀ ਘਰੋ ਹੀ ਪੂਰੀ ਅਰੇਂਜਮੈਂਟ ਕਰਾ ਕੇ ਜਾਓ ਟਿਕਟਸ ਦੀ ਔਰ ਆਪਣੇ ਸੀਟ ਤੇ ਪਹਿਲੇ ਹੀ ਬਹਿ ਜਾਓ, ਕਿਉਂਕਿ ਅੱਜ ਕੱਲ ਕੋਈ ਦਿੰਦਾ ਹੀ ਨਹੀਂ ਹੈ ਅਗਰ ਨੋਰਮਲ ਬੇਬੀ ਵੀ ਦੇਖੇਗਾ
ਪਰ ਦੇਖੋ ਜੀ ਨਾ ਇਹ ਗਲਤ ਹੈ ਨਾ ਦੇਖੋ ਜੀ ਤੁਸੀਂ ਸੱਚਖੰਡ ਜਾ ਕੇ ਹੈਂ ਤੁਸੀਂ ਦਿਲ ਚ ਖੋਟ ਪਾਇਆ ਤਾਂ ਉਹਵੇਂ ਯੇ ਕੀ ਫੇਦਾ ਹੈ ਤੁਹਾਡੇ ਸੱਚ ਖੰਡ ਜਾਏ ਦਾ।
ਹਾਂਜੀ ਹਾਂਜੀ ਪਰ ਉਹ ਲੋਕ ਨੀ ਸਮਝਦੇ ਨਾ ਉਹ
ਨਿਆਣੇ ਚ ਤੇ ਰੱਬ ਵਸੱਦਾ ਹੈ ਜੀ ਨਿਆਣੇ ਚ ਰੱਬ ਵਸੱਦਾ ਐ, ਉਹ ਨਿਆਣਿਆਂ ਨੂੰ ਕੀ ਪਤਾ ਕਿ ਕੀ ਕੀ ਝੂਠ ਹੈ ਕਿ ਬੇਈਮਾਨ ਹੈ ਕੀ ਸੱਚ ਹੈ ਉਹਨੂੰ ਕੁਝ ਪਤਾ ਕੁਝ ਵੀ ਨਹੀਂ ਪਤਾ ਉਹਨੂੰ।
ਬਿਲਕੁਲ ਦੇਖੋ ਸੱਚਖੰਡ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਤਪ ਸਥਾਨ ਹੈਗਾ।
ਬਿਲਕੁਲ ਜੀ ਬਿਲਕੁਲ।
ਬੜਾ ਹੀ ਮਤਲਬ ਉੱਥੇ ਜਾ ਕੇ ਮਨ ਤਾਂ ਏਦਾਂ ਲੱਗਦਾ। ਘਰ ਆਨ ਦਾ ਮਨ ਹੀ ਨੀ ਕਰਦਾ ਵਾਪਿਸ ਜਿੱਥੇ ਸਾਡੇ ਗੁਰੂ ਸਾਹਿਬ ਰਹੇ ਨੇ। ਜਿੱਥੇ ਉਹਨਾਂ ਨੇ ਚਲਾਨਾ ਕੀਤਾ ਹੈਗਾ ਮਤਲਬ ਸਾਰੀ ਗੁਰਗੱਦੀ ਉਹਨਾਂ ਨੇ ਉੱਥੇ ਦੱਸੀ ਸਾਨੂੰ ਵੀ ਤੁਸੀਂ। ਇਹਨਾਂ ਤੋਂ ਬਾਅਦ ਮੇਰੇ ਤੋਂ ਬਾਅਦ ਇਹਨਾਂ ਨੂੰ ਹੀ ਮੰਨਣਾ। ਜੋ ਵੀ ਰੱਬ ਹੈ। ਰੱਬ ਤੋਂ ਇਲਾਵਾ ਕੋਈ ਮਤਲਬ ਕੋਈ ਪੰਡਿਤ, ਕੋਈ ਬੰਦਾ ਨੀ ਕਹੇਗਾ ਕਿ ਮੈਂ ਰੱਬ ਹੈਗਾ ਧਰਤੀ ਤੇ ਬਸ ਇਹ ਰੱਬ ਮੈਂ ਸਾਹਿਬ ਜੀ ਨੂੰ ਹੀ ਸੌਪਿਆ ਕਿ ਤੁਸੀਂ ਇਹਨਾਂ ਨੂੰ ਹੀ ਮੰਨੋਗੇ।
ਹਾਂਜੀ ਹਾਂਜੀ ਹਾਂਜੀ ਜੋਤੀ ਜੋਤ ਸਮਾ ਗਏ ਸੀ ਨਾ ਉਹ ਬਾਬਾ ਜੀ ਦਾ ਹਾਂਜੀ।
ਭੈਂਜੀ ਉੱਥੇ ਜੋਤੀ ਜੋਤਿ ਸ਼ਰਾ ਸਮਾ ਗਏ ਸੀਗੇ।
ਹਾਂਜੀ ਹਾਂਜੀ।
ਉਥੇ ਹੀ ਨਾਂਦੇੜ ਵਿੱਚ ਹੀ ਹੋਏ ਸੀਗੇ।
ਹਾਂਜੀ ਤੇ ਕਹਿੰਦੇ ਨੇ ਨਾ ਅੱਜ ਵੀ ਅਹ ਮਹਾਰਾਜ ਉੱਥੇ ਵਿਰਾਜਮਾਨ ਹੈਗੇ ਨੇ। ਪਤਾ ਨੀ ਕਿੰਨੇ ਕੁ ਸੋਲਾਂ ਘੰਟੇ ਕਿ ਕਿੰਨੇ ਘੰਟੇ ਉੱਥੇ ਬੈਠੇ ਹੁੰਦੇ ਨੇ ਵਿਰਾਜਮਾਨ ਹੁੰਦੇ ਨੇ ਜੀ।
ਆਉਂਦੇ ਨੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਚੌਵੀ ਘੰਟੇ ਕਹਿੰਦੇ ਕਿ ਉੱਥੇ ਹੀ ਰਹਿੰਦੇ ਨੇ। ਸੇਵਾ ਵਿੱਚ ਹੀ ਕਿਉਂਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਅੰਦਰ ਕੋਈ ਵੜ ਨਹੀਂ ਸਕਦਾ। ਜਿਹੜਾ ਅੰਦਰ ਮੇਨ ਸੱਚ ਹੈਗਾ ਨਾ, ਉਹਦੀ ਸੇਵਾ ਕਰਨੀ ਬੜੀ ਹੀ ਮੁਸ਼ਕਿਲ ਹੈਗੀ ਹੈ। ਉਹਨਾਂ ਦੇ ਸ਼ਸਤਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਨੂੰ ਹੱਥ ਲਗਾਣਾ। ਕੋਈ ਆਮ ਗੱਲ ਨਹੀਂ।
ਬਿਲਕੁਲ ਜੀ।
ਨੀ ਲਾ ਸਕਦਾ ਜਦ ਤਕ ਉਹਨਾਂ ਦਾ ਹੁਕਮ ਨਾ ਹੋਵੇ ਕਹਿੰਦੇ ਇੱਕ ਵਾਰੀ ਜਿਹੜੇ ਹੁਣ ਬਾਬਰ ਜੀ ਜਿਹੜੇ ਬਣੇ ਨੇ ਕੁਲਵੰਤ ਸਿੰਘ ਜੀ ਜਿਹੜੇ ਆਏ ਹੋਏ ਨੇ ਉਹ ਕਹਿੰਦੇ ਕਿ ਮੈਂ ਸ ਚੌ ਨਾ ਕਿ ਮੈਂ ਸੇਵਾ ਕਰ ਰਿਹਾ ਹਾਂ। ਮੇਰੇ ਮੈਂ ਨਹੀਂ ਸੇਵਾ ਕਰ ਸਕ ਦਾ ਉਤੇ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਉਹਨਾਂ ਕੋਲੋਂ ਸੇਵਾ ਕਰਵਾ ਰਹੇ ਨੇ ਇੰਨੇ ਘੰਟੇ। ਸਾ ਅੰਬਰਵੇਲ ਤੋਂ ਲੇਹਿ ਕੇ ਸਾਸ਼ਵੇਦ ਸ਼ਾਸ ਵੇਦ ਤੱਕ ਮਤਲਬ ਆਠ ਦਸ ਘੰਟੇ ਖੜੇ ਰਹਿਣਾ ਸੇਵਾ ਵਿੱਚ ਉਸ ਤੋਂ ਬਾਅਦ ਫਿਰ ਆ ਜਾਣਾ ਸ਼ਾਮੀ ਵੇਲੇ ਨਾਲ ਸਾਰਾ ਦਿਨ ਉਹ ਸੇਵਾ ਵਿੱਚ ਹੀ ਰਹਿੰਦੇ ਨੇ।
ਹਾਂਜੀ ਹਾਂਜੀ ਉਹ ਨਾਲ ਵੇਖੋ ਨਾ ਬੇਹੰਗਮ ਦੀ ਜ਼ਿੰਦਗੀ ਜੀ ਰਹੇ ਨੇ ਅਗਲੇ ਨਾ ਕੋਈ ਮਾਂ ਮਾਂ ਭੈਣ ਪਰਿਵਾਰ
ਬਿਲਕੁਲ, ਬਿਲਕੁਲ, ਹੀ ਬਿਲਕੁਲ ਉਹ ਉਥੇ ਸਟਿਕਨੈਸ ਇੰਨੀ ਹੈਗੀ ਏ। ਸਟਿਕਨੈਸ ਇੰਨੀ ਹੈ ਕੋਈ ਤੁਸੀਂ ਫੋਟੋਗ੍ਰਾਫੀ ਕੋਈ ਕੱਪਲ ਹੱਥ ਚ ਫੜ ਕੇ ਨਹੀਂ ਜਾ ਸਕਦਾ। ਮਤਲਬ ਕਾਫ਼ੀ ਸਟਿਕਨੈਸ ਹੈਗੀ ਹੈ। ਕੋਈ ਲੇਡੀਜ਼ ਚੁੰਨੀ ਅਗਰ ਹਾਂ।
ਗੱਲ ਬਹੁਤ ਵਧੀਆ ਲੱਗੀ ਆਪਾਂ ਨੂੰ ਕਿ ਉੱਥੇ ਹੀ ਕਹਿੰਦੇ ਨੇ ਨਾ ਆਪਣੇ ਸਿੱਖ ਕੌਂਮ ਨੂੰ ਦਰਸਾਇਆ ਗਿਆ ਜੀ ਸਾਡੇ ਸਿੱਖ ਕੌਮ ਕਿਵੇਂ ਦੇ ਹੈਗਾ।
ਬਿਲਕੁਲ ਉੱਥੇ ਤੇ ਰਾਤੀ ਤੁਸੀਂ ਕੁੱਝ ਵੇਖੋਗੇ ਲੱਗੇਗਾ ਜਿਵੇ ਦਿਨ ਹੋ ਰਿਹਾ ਆ ਸਿੱਖ ਐਵੇਂ ਘੁੰਮ ਰਹੇ ਨੇ। ਬਾਜ਼ਾਰਾਂ ਵਿੱਚ ਬਾਜ਼ਾਰ ਚੌਵੀ ਘੰਟੇ ਖੁੱਲ੍ਹੇ ਨੇ।
ਹਾਂਜੀ, ਹਾਂਜੀ ਉੱਥੇ ਤਾਂ ਕੋਈ ਡਰ ਹੀ ਨਹੀਂ ਹੈਗਾ ਜੀ ਆਪਾਂ ਆਪਾਂ ਇਕੱਲੇ ਫਿਰਲੇ ਕੇ ਮੈਂ ਕਹਿੰਦੀ ਹਾਂ ਨੋ ਦੱਸ ਵਜੇ ਤੱਕ ਮੈਂ ਕੱਲੀ ਖੁਦ ਫਿਰ ਕੇ ਆਈ ਹਾਂ ਕੋਈ ਡਰ ਨਹੀਂ। ਆਹ ਵੀ ਨੀ ਉੱਥੇ ਮਤਲਬ ਹੈਗਾ। ਕੋਈ ਅੱਖ ਚੱਕ ਕੇ ਕਿਸੇ ਨੂੰ ਬੰਦਾ ਦੇਖ ਵੇਖ ਰਿਹਾ ਜਾਂ ਜਨਾਨੀ ਚਲਰੀ ਮਤਲਬ ਹੀ ਨੀ ਹੈਗਾ ਜੀ।
ਹਾਂਜੀ--ਉੱਥੇ ਸਾਰੇ ਆਪਣੇ- ਆਪਣੇ ਚ ਮਸਤ ਨੇ, ਉੱਥੇ ਸਾਰੇ ਹੀ ਆਪਣੇ ਚ ਮਸਤ ਇਤਨੇ ਬਾਣੇ ਸਜਾਏ ਹੋਏ ਨੇ, ਰੱਬ ਦਾ ਨਾਮ ਧਿਆ ਰੇ ਨੇ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੱਲਦਾ ਪਿਆ।
ਬਿਲਕੁਲ ਜੀ ਬਿਲਕੁਲ।
ਆ ਦਾਲ ਦਾ ਪਾਣੀ ਦੇਖੋ ਓਧਰ ਜਿਹੜਾ ਮਿਲਦਾ ਹੈਗਾ, ਕਿੰਨਾ ਕਿਵੇਂ ਇਤਿਹਾਸ ਸ ਗੁਰੂ ਗੋਬਿੰਦ ਸਿੰਘ ਜੀ ਦੇ ਜਖਮ ਲੱਗੇ ਸੀਗੇ, ਉਹਨਾਂ ਨੇ ਦੱਸਿਆ ਸੀਗਾ ਕੋਈ ਵੀ ਦਿੱਕਤ ਹੁੰਦੀ ਬਿਮਾਰੀ, ਤੁਸੀਂ ਉਹ ਲਵੋ ਤੁਹਾਡੀ ਸਾਰੀ ਬਿਮਾਰੀਆਂ ਕੱਟੀ ਜਾਣੀਆ ਹਾਂਜੀ, ਉਹ ਬਸ ਇੱਕ ਇਕ ਟਾਈਮ ਤੇ ਦਿੰਦੇ ਨੇ, ਫਿਰ ਸਾਰੀ ਸੰਗਤਾਂ ਨੂੰ ਪੰਗਤ ਚ ਬਿਠਾ ਕੇ ਇੰਨੇ ਪਿਆਰ ਨਾਲ, ਵਾਹਿਗੁਰੂ- ਵਾਹਿਗੁਰੂ ਜਾਪ ਕਰਾਂਦੇ ਕਰਾਂਦੇ ਫਿਰ ਉਹਨਾਂ ਨੂੰ ਜਾ ਜਲ ਛਕਾਂਦੇ ਨੇ ਫਿਰ ਉਹ ਦਾਲ ਦਾ ਪਾਣੀ ਹਾਂਜੀ ਹਾਂਜੀ ਇਹ
ਬਸ ਬਾਰਾਂ ਵਜੇ ਸਮਾਪਤੀ ਕਰਕੇ, ਅਰਦਾਸ ਕਰਕੇ ਫਿਰ ਬਦਲਦੇ ਜੀ ਹਾਂਜੀ।
ਸਚਖੰਡ ਚਲੇ ਜਾਓ, ਅੰਦਰ ਝਾੜੂ ਪੋਚੇ ਦੀ ਸੇਵਾ ਜਿਹੜੀ ਹੁੰਦੀ ਹੈਗੀ ਏ।
ਹਾਂਜੀ, ਹਾਂਜੀ।
ਹਾਂਜੀ।
ਲੈ ਲੈਂਦੇ ਹੋ ਜੀ।
ਹਾਂਜੀ, ਕਮਰੇ ਵਗੈਰਾ ਸਾਨੂੰ ਮਿਲ ਜਾਂਦੇ ਨੇ ਉੱਧਰ ਹੀ ਕੀ ਨਾਮ ਹੈ ਜਿਹੜਾ, ਉਹ ਹੈ ਲੰਗਰ ਹੋਲ ਹੈਗਾ ਨਾ ਲੰਗਰ ਸਾਹਿਬ ਗੁਰਦੁਆਰਾ, ਹਾਂਜੀ-ਹਾਂਜੀ ਉਧਰ ਹੀ ਸਾਡੀ ਸਰਾਹ ਹੈਗੀ ਆ ਜੀ। ਉੱਥੇ ਹੀ ਆਪਾਂ ਜਾਂਦੇ ਹਾਂ, ਉੱਧਰ ਸਾਨੂੰ
ਅੱਛਾ, ਅੱਛਾ ਬਾਬਾ ਨਿਧਾਨ ਸਾਹਿਬ ਸਰਾਹ ਚ ਰਹਿੰਦੇ ਹੋ ਤੁਸੀਂ।
ਹਾਂਜੀ, ਹਾਂਜੀ।
ਅੱਛਾ ਜੀ ਅੱਛਾ। ਵੀ ਇਹਦੇ ਸਾਹਮਣੇ ਨਾ ਐਨਰਾਈ ਬਿਲਡਿੰਗ ਵੀ ਬਣ ਗਈਆਂ ਨੇ ਸਰਾਂ ਐਨਰਾਈ ਸਰਾਂ ਵੀ ਬਣੀਆਂ ਪਈਆ।
ਓਥੇ ਲਿਆ ਸੀਗਾ ਇੱਕ ਵਾਰੀ। ਫਿਰ ਕੈੰਦੇ ਹੁਣ ਅਗਲੀ ਵਾਰੀ ਇੱਥੇ ਹੀ ਉਹਨਾਂ ਨੂੰ ਨਾ ਕੰਫਰਟੇਬਲ ਲੱਗਦੈ ਕਾਫ਼ੀ। ਓਹ ਜਗ੍ਹਾ ਤੇ, ਮਤਲਬ ਇੱਕ ਤੇ ਰੂਮ ਬੜੇ ਕਲੀਨ ਐ, ਔਰ ਕੋਲ ਦੀ ਕੋਲ ਵੀ ਹੈ। ਮਤਲਬ ਬਾਣੀ ਚੌਵੀ ਘੰਟੇ ਚੱਲਦੀ ਹੈਗੀ ਹੈ ਨੀਚੇ। ਹਾਂਜੀ, ਮਾਂਪੁਰਸ਼ ਦਾ ਸਥਾਨ ਹੈਗਾ ਓਧਰ। ਹਾਂਜੀ, ਹਾਂਜੀ -ਹਾਂਜੀ ਫੇ ਉੱਥੇ ਸਾ ਉੱਥੇ ਲੰਗਰ ਚੌਬੀ ਘੰਟੇ ਚੱਲਦਾ ਹੈਗਾ, ਦੇਸੀ ਘਿਓ ਦੇ ਸਾਰੇ ਲੰਗਰ ਬਣਦੇ ਨੇ।
ਹਾਂਜੀ- ਹਾਂਜੀ ਬਿਲਕੁਲ ਜੀ, ਓਹਦੋ ਦੇਖੋ ਪਾਣੀ ਵੀ ਐਸਾ ਹੈ ਜੀ, ਭੁੱਖ ਵੀ ਇੰਨੀ ਜਲਦੀ ਲੱਗਦੀ ਐ, ਮੈਂ ਕੈਂਦੀ ਹਾਂ ਅੱਧੇ ਘੰਟੇ ਦੇ ਵਿੱਚ ਰੋਟੀ ਥੱਲੇ ਲੈ ਜਾਂਦੀ ਐ ਜੀ, ਭੁੱਖ ਵੀ ਏਨੀ ਜਲਦੀ ਲੱਗਦੀ ਐ ਜੀ।
ਹਾਂ ਏ ਤਾਂ ਹੈ, ਈ, ਆ ਬਿਲਕੁਲ ਉੱਥੇ ਤਾਂ ਮਤਲਬ ਤੁਸੀਂ ਘੁੰਮ ਫਿਰਦੇ ਰਹੋ- ਖਾਂਦੇ ਰਹੋ ਘੁੰਮਦੇ ਰਹੋ -ਖਾਂਦੇ ਰਹੋ। ਤੁਹਾਨੂੰ ਪਚਦਾ ਵੀ ਰਹੇਗਾ, ਔਰ ਮਤਲਬ ਏਹ ਨੀ ਹੋਏਗਾ ਜੇ ਸਾਨੂੰ ਜੁਗਾ ਜੇ ਸਾਡੇ ਸ਼ਹਿਰ ਚ ਆਂਦੇ ਹਾਂ ਆਪਾਂ, ਸਾਨੂੰ ਲੱਗਦਾ ਕਿ ਕਿਵੇਂ ਆਪਾਂ ਸਾਰਾ ਦਿਨ ਦਸ- ਦਿਨ ਦੇ ਦਸ- ਦਿਨ ਪੰਦਰਾਂ- ਦਿਨ ਕਿਵੇਂ ਆਪਾਂ ਕੱਢ ਲਿੱਤੇ ਫੈ ਘਰ ਤੋਂ ਬਿਨਾਂ ਕਈ ਵਾਰ ਤੇ ਹੁੰਦਾ, ਪਹਿਲੀ ਵਾਰ ਕੋਈ ਬੰਦਾ ਨਾ ਬਾਹਰ ਜਾਏਗਾ ਕਿਵੇਂ ਜ ਮੰਨ ਕਰੇਗਾ ਕਿਵੇਂ ਰਏਗਾ, ਆਪਣੇ ਘਰ ਨੂੰ ਛੱਡ ਕੇ।
ਹਾਂਜੀ -ਹਾਂਜੀ ਪਰ ਓਥੇ ਤਾਂ ਐਵੇਂ ਆ ਜੀ -ਜੀ ਐਵੇਂ ਲੱਗਦਾ ਪਤਾ ਪਤਾ ਨੀ ਲਗਦਾ ਵਾਪਸੀ ਆਣ ਦਾ ਜੀਅ ਨਈ ਕਰਦਾ ਜੀ, ਓਥੇ ਤਾਂ ਐਵੇਂ ਮਾਹੌਲ ਆ।
ਬਿਲਕੁਲ -ਬਿਲਕੁਲ ਸਾਡਾ ਖੁੱਦ ਆਪਾਂ ਕੈਂਦੇ, ਬਾਬਾ ਜੀ ਬਸ ਹੋਰ ਬੁਲਾ ਲੋ ਸਾਨੂੰ ਬਸ। ਹੁਣ ਆਪਾਂ ਸਾਨੂੰ ਕੁਝ ਲੰਬੇ ਟਾਈਮ ਲਈ ਬੁਲਾਣਾ ਕਿ ਆਪਾਂ ਦੁਬਾਰਾ ਆਈਏ। ਕੀ ਰਾਤ ਅਸਲੀ ਨਾਲ ਰਹੀਏ ਆਪਾਂ, ਬਈ ਓਹ ਘਰ ਨਾ ਜਾਈਏ ਵਾਪਿਸ ਫੇਰ
ਹਾਂਜੀ ਹਾਂਜੀ ਸਾਡਾ ਤੇ ਦਸ ਦਿਨਾਂ ਦਾ ਟੂਰ ਹੁੰਦਾ ਏ ਜੀ ਆਪਾਂ ਜਾਂਨੇ ਆ ਨਾ ਹਰ ਸਾਲ ਜਾਈਦਾ ਹੁੰਦਾ ਵਾ ਲਾ ਲੋੋ ਮੈਨੂੰ ਤੇਰਾਂ ਸਾਲ ਹੋ ਗਏ ਨੇ ਤੇਰਾਂ ਸਾਲ ਹੋ ਗਏ ਨੇ ਜਾਂਦੇ ਹੋਏ ਮੈਨੁ ਤਾ ਵਾਹਿਗੁਰੂ ਬੁਲਾ ਰਹੇ ਨੇ ਇੱਕ ਮਾਨ ਜਿਆ ਨਹੀ ਏ ਹਾਂਜੀ ਮਾਨ ਜੇਹਾ ਨੀ ਹੈਗਾ ਬਸ ਵਾਹਿਗੁਰੂ ਬੁਲਾ ਰਹੇ ਨੇ ਅਸੀ ਚਲੇ ਜਾਂਨੇ ਹਾਂ ਜੀ, ਦੇਖੋ ਬਿਨਾਂ ਬੁਲਾਏ ਤੋਂ ਕੋਈ ਕੁਛ ਨੀ ਹੁੰਦਾ ਜੀ
ਬਿਲਕੁਲ-ਬਿਲਕੁਲ ਇਹ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਮੈਂ ਮਤਲਬ ਉਹਨਾਂ ਦੀ ਰਹਿਮ ਹੈਗੀ ਏ ਤਰਸ ਕਰਦੇ ਨੇ ਸਾਡੇ ਬੱਚਿਆਂ ਤੇ ਕਿ ਸਾਨੂੰ ਆਪ ਹੀ ਦਰਸ਼ਨ ਮੇਲੇ ਬਖਸ਼ਦੇ ਨੇ ਨਹੀਂ ਤੇ ਕੋਈ ਨੀ ਕਰ ਸਕਦਾ ਆਪਾਂ ਇਕਦਮ ਘਰੋ ਬਾਹਰ ਨੀ
ਕੀ ਮਰਨਾ ਅਸੀਂ ਦੇਖੋ ਜੀ ਝੂਠ ਕੀ ਮਾਰਨਾ ਦੇਖੋ ਗਰਮੀਆਂ ਛੁੱਟੀ ਨਿਆਣੇ ਦੇ ਹੁੰਦੀ ਆ ਆਪਾਂ ਨੀ ਜਾਂਦੇ ਪਹਾੜਾਂ ਤੇ ਆਪਾਂ ਨੀ ਜਾਂਦੇ ਇੱਧਰ ਉੱਧਰ ਬ ਫਿਰਨ ਵਾਸਤੇ ਕਿੱਧਰ ਨੀ ਘੁਮਾਉਣ ਲੈ ਕੇ ਜਾਂਦੇ ਨਿਆਣਿਆਂ ਨੂੰ ਅਗਰ ਆਪਾਂ ਜਾਈਦਾ ਸ਼ਹੀਦਾ ਸਾਹਿਬ ਤੇ ਜਾਈਦਾ ਸੱਚਖੰਡ ਇੱਧਰ ਲਿਜਾਈਦਾ ਜੋ ਆਪਾਂ ਸ਼ਹੀਦਾ ਸਾਹਿਬ ਨੂੰ ਮੰਨਦੇ ਹਾਂ ਹਾਂਜੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਮੰਨਨੇ ਆ ਹਾਂਜੀ ਅਤੇ ਸ਼ਹੀਦਾ ਸਾਹਿਬ ਸਪੈਸ਼ਲ ਜਾਈਦਾ ਜੀ ਮੇਰਾ ਤੇ ਖਾਸ ਉੱਧਰ ਮੇਰਾ ਸਮਝੋ ਇੱਕ ਤਰ੍ਹਾਂ ਦਾ ਆਪਣੇ ਪਿਓ ਨੂੰ ਪਿਓ ਕੀ ਮੰਨਨਾ ਉਹ ਮੇਰਾ ਪਿਓ ਹੈ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਤੇ ਹੈ ਹੀ ਏ ਸਾਡੇ ਰ ਅਸਲੀ ਤਾ ਸਾਡੇ ਮਾਤਾ ਪਿਤਾ ਤੇ ਉਹੀ ਨੇ
ਹਾਂਜੀ ਬਿਲਕੁਲ ਜੀ ਬਿਲਕੁਲ ਆਹ ਤੇ ਏਥੇ ਤੇ ਪਖੰਡ ਦੇ ਬਣੇ ਹੋਏ ਨੇ ਜੀ ਭੈਣ ਭਰਾ ਬਸ ਨਾਮ ਦੇ ਹੈਗੇ ਨੇ ਜੀ ਮੇਨ ਦਾ ਅਸਲੀ ਜੋ ਵੀ ਕਿਰਦਾਰ ਨਿਭਾਣਾ ਉਸ ਵਾਹਿਗੁਰੂ ਉਸ ਪਿਓ ਨੇ ਨਿਭਾਣਾ
ਹਾਂਜੀ ਹਾਂਜੀ ਦੇਖੋ ਸਭ ਵਦੀਆ ਅਪਣੀ ਅਪਣੀ ਜਗ੍ਹਾ ਹੁੰਦੀ ਹੈ, ਹੁਣ ਪੇਰੈਂਟਸ ਨਹੀਂ ਹੋਣਗੇ ਆਪਾਂ ਕਿਵੇਂ ਧਰਤੀ ਤੇ ਆਵਾਂਗੇ ਹੈਨਾ ਸਾਡਾ ਪਾਲਣ ਪੋਸ਼ਣ ਕੌਣ ਕਰੇਗਾ ਸਾਨੂੰ ਸਾਡੇ ਹੋਣ ਤੇ ਸਾਨੂੰ ਫੀਡਿੰਗ ਕੌਣ ਕਰਾਏਗਾ ਸਾਡਾ ਸਕੂਲ ਜਾਣਾ ਆਪਾਂ ਵਿਆਹ ਕਰਾਣੇ ਸਾਡੇ ਕਿਵੇਂ ਹੋਣਗੇ ਜਦ ਤੱਕ ਮ ਉਹ ਵੀ ਜੋ ਵੀ ਕਰਦਾ ਸਭ ਅੱਛਾ ਹੀ ਕਰਦਾ ਪੈਣ ਪਰਾ ਦਾ ਹੋਣਾ ਬੜਾ ਜ਼ਰੂਰੀ ਹੈਗਾ ਅਗਰ ਆਪਾਂ ਕੋਈ ਗੱਲ ਡਿਸਕਸ ਕਰਨੀ ਤਾਂ ਕਿਵੇਂ ਕਰਾਂਗੇ ਅਗਰ ਆਪਾਂ ਕਿਤੇ ਬਾਹਰ ਜਾਂਣਾ ਏ ਆਪਾਂ ਕਿੰਨੂੰ ਲੈ ਕੇ ਜਾਵਾਂਗੇ ਸਾਨੂੰ ਹੱਕ ਨਹੀਂ ਸਾਡਾ ਭਰਾ ਸਾਡੇ ਨਾਲ ਚੱਲ ਰਿਹਾ
ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਪਰ ਦੇਖੋ ਨਾ ਪਹਿਲੇ ਟਾਈਮ ਵਿੱਚ ਤੁਸੀਂ ਲਾ ਲਓ ਸਾਡੇ ਵਾਹਿਗੁਰੂ ਦੇ ਟਾਈਮ ਵਿੱਚ ਇਹ ਸਭ ਨਹੀਂ ਹੁੰਦਾ ਸੀ ਇਹ ਸਬ ਅਪਣੇ ਅਪਣੇ ਅਸੀਂ ਆਪ ਬਣਾ ਰੱਖਿਆ ਵੀ ਸਰੀਰ ਨੂੰ ਆਪਾਂ ਬਣਾ ਰੱਖਿਆ ਸਿੰਗਣੀ ਕਿਉਂ ਨਹੀਂ ਬੰਨਦੇ ਸਿੰਗਣੀ ਬਣੋ ਬਾਬਾ ਜੀ ਨੇ ਕੀ ਸਿਖਾਇਆ ਡਰੋ ਨਾ ਕਿਸੇ ਤੋਂ ਫੇਰ ਨਿਰਭਔ ਨਿਰਵੈਰ ਸਿਖਾ ਰਖਿਆ
ਨ ਹਾਂਜੀ ਡਰਦੇ ਹਾਂ ਡਰ ਲੱਗਦਾ ਹੈ ਕਿਉਂਕਿ ਸਾਡੇ ਸਾਡੇ ਚ ਨਾ ਰੱਬਦਾ ਆਪਾਂ ਨਾ ਨਾਮ ਜਪਦੇ ਨਹੀਂ ਆਪਾਂ ਆਪਾਂ ਰਬ ਦਾ ਨਾਮ ਨੀ ਜਪਦੇ ਕਿਉਂਕਿ ਸਾਨੂੰ ਆਪਣੇ ਬੱਚਿਆਂ ਵਿੱਚ ਮੌਹ ਚਲਾ ਗਿਆ ਸਾਡੀ ਫੈਮਿਲੀ ਚ ਮੋਹ ਚਲਾ ਗਿਆ ਸਾਡੇ ਹਸਬੈਂਡ ਬੱਚਿਆਂ ਨੂੰ ਵੇਖਣਾ ਪਰ ਜ਼ਰੂਰੀ ਇਹ ਵੀ ਹੈ ਦੁਨਿਆਵੀ ਵੀ ਹੈਗਾ ਏ ਪਰ ਆਪਾਂ ਚ ਮਨ ਮਨ ਵਿੱਚ ਜੇ ਰੱਬ ਨੂੰ ਧਿਆਣਾ ਕਾਰਜ ਸਾਰੇ ਆਪ ਕਰਨੇ ਹੱਥ ਨਾਲ
ਬਿਲਕੁਲ ਜੀ ਬਿਲਕੁਲ
ਹਾਂਜੀ
ਹਾਂ ਹੋਰ ਜੀ ਇਹ ਤੁਸੀਂ ਟਿਕਟ ਕਰਾਣੀ ਹੈ, ਕਦੋਂ ਕਰਾਣੀ ਹੈ ਤੁਸੀਂ ਟਿਕਟਾਂ ਅੱਛਾ ਅੱਛਾ ਤੁਸੀਂ ਏਸੀ ਜਾਂਦੇ ਔ ਸਲੀਪਰ ਜਾਂਦੇ ਔ
ਏਸੀ ਥਰਡ ਏ ਕਰਾਉਂਦੇ ਨੇ ਹਸਬੈਂਡ ਮੇਰੇ ਉਹ ਥਰਡ ਏਸੀ ਜਾਂਦੇ ਆ ਆਪਾਂ। ਹਾਂਜੀ, ਬਸ ਇੱਕ ਹੀ ਕੰਫਰਟੇਬਲ ਆਰਾਮ ਨਾਲ ਮਤਲਬ ਵਾਸ਼ਰੂਮ ਵੀ ਨਹੀਂ ਤੇੇ ਨ ਕਲੀਨ ਹੁੰਦੇ ਨੇ। ਕੋਈ ਫਾਲਤੂ ਬੰਦਾ ਸਾਡੇ ਨਾਲ ਨਹੀਂ ਆ ਸਕਦਾ।
ਬਿਲਕੁਲ ਜੀ ਬਿਲਕੁਲ ਪਰ ਹਜੇ-ਹਜੇ ਨਿਆਣੇ ਨੂਣੇ ਕਰ ਨਾ ਨਿਆਣੇ ਹੋਣ ਵੀ ਪਤਾ ਲੱਗ ਜੂਗਾ ਜੀ ਹਾਲੇ ਦੇਖੋ ਸਾਡੇ ਨਿਆਣੇ ਨੇ ਨਾ ਇਹ ਹਾਂਜੀ ਡੱਬਿਆਂ ਚ' ਬੰਦ ਹੋ ਕੇ ਨੀ ਬਹਿੰਦੇ ਇੱਕ ਸੈਕਿੰਡ ਵੀ ਰੌਲਾ ਬੰਦ ਦੇਣਗੇ ਬਾਹਰ ਕੱਢੋ ਇੱਥੋਂ ਬਾਹਰ ਕੱਢੋ
ਹੀ ਕੰਫਰਟੇਬਲ ਹੁੰਦਾ ਹੈ ਸੁਟੇਬਲ ਕਿਉਂਕਿ ਬੱਚੇ ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਆਪਾਂ ਸੰਭਾਲਣਾ ਉਹ ਬਾਹਰ ਨਾ ਜਾਣ ਉਹ ਮਤਲਬ ਕੁੱਝ ਕਿਸੇ ਦੇ ਹੱਥ ਤੋਂ ਕੁੱਝ ਫੂਡ ਨਾ ਖਾ ਲੈਣ ਗ ਗ਼ਲਤ ਮਤਲਬ। ਇਸ ਕਰਕੇ ਫਸਟ ਏਸੀ ਹੈ ਕਿ ਪੂਰਾ ਸੈਪਰੇਟ ਹੁੰਦਾ ਉਹਨਾਂ ਦਾ
ਕਿਸੇ ਹੰਥ ਦਾ ਨੀ ਖਾਣਾ ਜੀ।
ਹਾਂਜੀ-ਹਾਂਜੀ ਉਹ ਤੇ ਹੈ ਹੀ ਆ ਫਿਰ ਕਈ ਬੱਚੇ ਕਹਿੰਦੇ ਪਿਆਰ ਨਾਲ ਕਹਿੰਦੇ ਨੇ ਹੈ ਟੋਫੀ ਖਾਣੀ ਹੈ ਉਹ ਭੱਜ ਜਾਂਦੇ ਨੇ ਫਟਾਫਟ ਹਾਂਜੀ-ਹਾਂਜੀ ਟੋਫੀ ਖਾਣੀ ਹੈ।
ਹਾਂਜੀ-ਹਾਂਜੀ ਚਲੋ ਭੈਣ ਜੀ ਮੈਂ ਤੁਹਾਨੂੰ ਫੇਰ ਫੋਨ ਲਾਉਦੀ ਆ ਜਿਹੜਾ ਕੋਈ ਆ ਗਏ ਨੇ ਠੀਕ ਹੈ ਜੀ। ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।